ਹੈਲੋ, ਹੈਲੋ।
ਸਸਰੀ ਕਾਲ ਜੀ ਹੋਰ ਜੀ।
ਬੋਲੋ।
ਹੋਰ ਰੋਟੀ-ਰੁਟੀ ਖਾ ਲਈ।
ਹਾਂਜੀ।
ਹੋਰ ਕੀ ਕਰਦੇ ਸੀ ਜੀ।
ਬੈਠਾ ਜਾਂ ਤੇ।
ਅੱਛਾ-ਅੱਛਾ ਗਰਮੀ, ਔਰ ਓਧਰ ਕਿੱਦਾਂ ਐ ਜੀ?
ਗਰਮੀ ਬੋਤ ਪੈ ਰੀ ਐ--ਲੂ ਚੱਲਦੀ ਐ। ਪਸੀਨਾ--ਹੋਰ
ਅੱਛਾ-ਅੱਛਾ ਮਤਲਬ ਜਿਵੇਂ, ਲੂ ਚੱਲਦੀ ਐ, ਗੁਲ। ਕੋਸ ਵਗੈਰਾ ਪੀ-ਪੀ ਲਿਆ। ਤੇ ਜਾ, ਧੁੱਪ ਦਾ ਟੈਂਪਰੇਚਰ ਜਾਦਾ ਹੁੰਦਾ ਐ ਨਾ ਤੇ ਤੋਲੀਆ-ਤਾਲੀਆ ਸਿਰ ਤੇ ਲੈ--ਲੈਲੋ, ਜਾ ਫਿਰ ਮਲ ਲੋ ਕੀ। ਦਪੈਰ ਨੂੰ ਬਾਹਰ ਨਿਕਲਣਾ ਪੈਂਦਾ ਐ--ਤੇ ਪਹਿਲੇ ਬਨ ਗਿਆ, ਪੂਰੀ ਬਰਫ਼ ਵਾਲੀ ਬੋਤਲ ਰੱਖੇ, ਔ ਚ ਬਰਫ਼ ਆਲੀ ਬੋਤਲ। ਚ, ਗੁਲੂਕੋਸ ਭਰ ਕੇ ਨਾ ਜਿਵੇਂ, ਗਲੂਕੋਸ ਘੋਲ ਕੇ--ਦਪੈਰ। ਆਪਣਾ ਉਹਨੂੰ ਰਾਤ ਨੂੰ ਬੋਤਲ ਨੂੰ ਰੱਖਦੋ, ਫਰਿੱਜ ਚ। ਆਪਣਾ ਲੈ ਦਿਓ ਕੁੱਛ ਟਾਈਮ ਤੱਕ ਤੇ ਰਾਹਤ ਦੇਏਗੀ।
ਅੱਛਾ ਅੱਛਾ,
ਹੂੰ, ਔਰ ਮਤਲਬ ਟਾਈਮ ਪਾਣੀ ਪੂਣੀ ਪੀਣਾ ਚਾਹੀਦਾ ਗਰਮੀ ਤਾਂ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਗਰਮੀ ਐ।
ਹਾਂ,
ਮਤਲਬ ਗਰਮੀ ਇੰਨੀ ਹੁੰਦੀ ਹੈ ਇੰਨੀ ਪੈ ਰਹੀ ਐ ਪੁੱਛੋ ਨਾ। ਬਸ ਸਭ ਨੂੰ ਆਈ ਕਹੋ ਕਿ ਗਲੂਕੋਜ ਵਗੈਰਾ ਪੀਣ। ਆਪਣਾ ਪਿਆਸ ਲੱਗੇ ਪਾਣੀ ਪੀ ਲੈਣ ਤੇ ਹੋਰ ਜਿਵੇਂ ਮੰਨ ਲਓ ਕਿ ਤੁਹਾਨੂੰ ਲੱਗਦਾ ਹੈ ਚੱਕਰ ਚੁੱਕਰ ਜਾਂ ਕੁਛ ਆ ਰਹੇ ਨੇ
ਹਾਂ
ਤੇ, ਆਪਣਾ ਆਰਾਮ ਨਾਲ ਬਹਿ ਕੇ ਕਿਧਰੇ ਬਹਿ ਜਾਓ ਮੂੰਹ ਹੱਥ ਧੋ ਕਿਉਂਕਿ ਅੱਜ ਕੱਲ੍ਹ ਜ਼ਿਆਦਾ ਤਰ ਗਰਮੀ ਦੇ ਨਾਲ ਲੋਕਾਂ ਨੂੰ ਚੱਕਰ ਆ ਰਹੇ ਨੇ। ਤੇ, ਤੁਹਾਡਾ ਕੰਮ ਤਾਂ ਨਹੀਂ ਆ ਗਰਮੀ 'ਚ ਘੁੰਮਣ ਦਾ।
ਨਹੀਂ ਜੀ ਹੈ ਗਰਮੀ ਦਾ ਕੰਮ ਸਾਡੇ ਵੀ ਹੈਗੇ ਨੇ ਗਰਮੀ ਦਾ ਕੰਮ ਹੀ ਹੈ ਤੇ ਅਸੀਂ ਫਿਰ, ਗਰਮੀ ਦੀ ਰਾਹਤ ਪਾਣ ਦੇ ਲਈ ਆਪਣਾ ਗੰਨੇ ਦਾ ਜੂਸ ਪੀ ਲਈਦਾ।
ਹਾਂ ਗੰਨੇ ਦਾ ਜੂਸ ਪੀ ਲਓ ਜਾਂ ਜਦੋਂ ਆਪਾਂ ਰੋਟੀ ਵਗੈਰਾ ਜਿਵੇਂ ਹਾਂਜੀ ਹਾਂਜੀ,
ਇਹ ਗੋਦ ਗੋਂਦ ਕਤੀਰਾ ਵਗੈਰਾ ਬਣਾ ਲਈ ਦਾ। ਉਹ ਵੀ ਉਹ ਵੀ ਠੰਡਾ ਹੁੰਦਾ।
ਹਾਂ ਹਾਂ ਨਹੀਂ ਤੇ ਆਪਣਾ ਜਦੋਂ ਲੰਚ ਕਰਨ ਲੱਗੇ ਦਹੀਂ ਦਹੀਂ ਨਾਲ ਲੈ ਲਈ ਦਹੀਂ ਲੈ ਲਈ ਦਹੀਂ ਨਾਲ ਤੇ ਆਪਣਾ ਲੱਸੀ ਵੀ ਲੈ ਲਓ ਅੱਜ ਕੱਲ ਤੇ, ਬਜ਼ਾਰੋਂ ਬਣੀ ਬਣਾਈ ਲੱਸੀ ਆਂਦੀ ਐ।
ਰਵੀਤਾ ਕੰਪਨੀ ਦਾ ਦੱਸ ਵਧੀਆ।
ਹਾਂਜੀ ਹਾਂਜੀ ਹੋਰ ਵੀ ਅੱਜ ਕੱਲ੍ਹ ਤਾਂ ਗਰਮੀ ਚ, ਅੱਜ ਕੱਲ ਪੈਕ ਲੱਸੀ ਆਂਦੀ ਆਪਣਾ ਪੈਕ ਲੱਸੀ ਲੈ ਲਓ।
ਨਹੀਂ ਪਪੀਤਾ ਸ਼ੇਖ ਬਨਾਨਾ ਸ਼ੇਖ਼, ਹੋਰ ਹੋਰ ਆਈਸ ਕਰ੍ਰੀਮ। ਆਪਣਾ ਕੁਲਫੀ ਖਾਲੀ।
ਉਹਦੇ ਬਾਰੇ ਪਤਾ ਹੋਏਗਾ ਜੀ ਉਹ ਬੇਲ
ਹਾਂ ਹਾਂ ਹਾਂ, ਬੇਲ ਪੱਤਰ ਜੂਸ ਬੇਲਾਂ ਮਿਲਦੀਆਂ ਅੱਜ ਕੱਲ੍ਹ ਬਿੱਲਾਂ ਬਿੱਲ ਖਾ ਲੇ ਉਹਦਾ
ਆਪਾਂ ਹਾਂ ਆਪਾਂ ਅੱਜ ਕੱਲ ਸੁਣਿਆ ਕਿ ਉਹ ਵੇਲ ਦਾ ਬੜਾ
ਉਹ ਬਿੱਲ ਬਿੱਲ ਲਿਆ ਕੇ ਨਾ ਉਹਨੂੰ ਮਿਕਸੀ ਚ ਪਾ ਕੇ। ਸਪੋਰਟਸ ਦੇ ਵਿੱਚ ਪਰ ਉਹ,
ਹਾਂਜੀ ਬੜਿਆ ਪਾਪਾ। ਬਸ ਕਾਮ ਸੇ ਆਇਆ ਹਾਂ ਆ ਕੇ ਸੋ ਹਾਂਜੀ ਹਾਂਜੀ।
ਬੜਾ ਬੜਾ ਸਵਾਦ ਲਗਦਾ ਮਿਕਸੀ ਪਾ ਕੇ ਅਗਰ ਪਾ ਦਈ ਏ ਤੇ।
ਅੱਜ ਕੱਲ ਤਾਂ ਮਿਲਦੇ ਹੀ ਨਹੀਂ
ਹਾਂਜੀ ਹੋਰ
ਉਹ ਵੀ ਬਲਾਟ ਚ ਲੈਟਾ ਹੀ ਬਾਲ ਦੇ ਨੇ।
ਹੋਰ ਵੀ ਹੈ।
ਹੋ ਹਾਂਜੀ ਹਾਂਜੀ।
ਹਾਂਜੀ ਬੋਲੋ,
ਮੈਂ ਕਿਹਾ ਜਿਵੇਂ ਬੇਲ ਪੱਤਰ ਹੋ ਗਏ ਹੈਲੋ, ਬੇਲ ਪੱਤਰ ਦਾ ਜੂਸ ਮਤਲਬ ਸਾਡੇ ਤੇ ਇੱਥੇ ਬਹੁਤ ਘੱਟ ਨੇ ਪਿੰਡਾਂ ਚ ਲੱਗੇ ਹੁੰਦੇ ਨੇ ਤੇ ਆਪਾਂ ਜਿਵੇਂ ਜਾਈਦਾ ਪਿੰਡ ਪੁੰਡ ਚ ਲਗੇ ਅੱਗੇ ਹੁੰਦੇ ਨੇ ਇੱਕ ਅੱਧਾ ਲਾਈਦਾ ਮਤਲਬ ਫਾਇਦੇਮੰਦ ਚੀਜ਼ ਹੁੰਦੀ ਗਰਮੀ ਚ।
ਉਹਨੂੰ ਉਹਨੂੰ ਆਪ ਆਪਣਾ ਛਿੱਲ ਕੇ ਜਦੇ ਕਿਤੇ ਮਿਕਸੀ ਚ ਪਾ ਕੇ ਵਿੱਚ ਖੰਡ ਵਗੈਰਾ ਪਾ ਕੇ ਵਧੀਆ ਬਣੇਗਾ ਜੂਸ। ਵਿੱਚ ਬਰਫ਼ ਆਵੇ ਤੇ ਉਹ ਉਹ ਗਰਮੀਆਂ ਬੜੀ ਜਲਦੀ ਸੀ।
ਹੁਣ ਅੱਜ ਕੱਲ੍ਹ ਉਹ ਵੀ ਤੁਹਾਡੀ ਗੱਲ ਠੀਕ ਹੈ ਲੇਕਿਨ ਅੱਜ ਕੱਲ੍ਹ ਦੇ ਇਹ ਜਿਹੜੇ ਜੂਸ ਸ਼ੇਕ ਬਣਾਂਦੇ ਨਾ। ਐ ਵੀ ਦੇ ਦਿੰਦੇ ਨੇ। ਮਤਲਬ ਇਹਨਾਂ ਕੋ ਵੀ ਤੁਸੀਂ ਪੀ ਸਕਦੇ ਹੋ। ਪਹਿਲਾਂ ਤਾਂ ਨੀ ਹੁੰਦੇ ਸੀ ਹੁਣ ਥੋੜੇ ਇਹ ਵੀ ਦੇਣ ਲੱਗ ਗਏ ਆ ਗਰਮੀਆਂ ਚ। ਸਖਤੂ ਹੁੰਦੇ ਨੇ ਸਖਤੂ
ਹਾਂ, ਹੋਰ,
ਸਖਤੂ ਹੁੰਦੇ ਨੇ ਹੋਰ ਵੀ ਹੁੰਦੇ ਨੇ। ਅੱਜ ਮੈਂ ਜਾ ਰਿਹਾ ਸੀ ਤੇ ਕਿਧਰੇ ਕੰਮ ਜਾ ਰਿਹਾ ਸੀ। ਤੇ ਲੋ ਕਈ ਮਤਲਬ ਮਤਲਬ ਮਿੱਠਾ ਲਾਓ ਲਾਈ ਦੀ ਸੀਗੀ। ਸੀ ਨੇ ਉਹਨਾਂ ਨੇ ਉਹਦੇ ਵਿੱਚ ਉਹੀ ਪਾਏ ਦੇ ਸੀ ਸੱਤੂ। ਕਿ ਬਾਈ
ਇਹ ਨਾਲ ਇਹਨਾਂ ਗਰਮੀ ਗਰਮੀ ਨੂੰ ਜ਼ਿਆਦਾ ਰਾਹਤ ਮਿਲਦੀ।
ਹਾਂਜੀ ਹਾਂਜੀ ਉਹਨਾਂ ਨੇ ਸਭ ਸੱਤੂ ਲਾਏ ਤੇ ਸੀ। ਨਹੀਂ ਤੇ ਕਈ ਬੰਦੇ ਉ ਕੀ ਕਹਿੰਦੇ ਨੇ। ਅਹ ਗੋਂਦ ਕਤੀਰਾ ਹੁੰਦਾ ਨਾ ਗੂੰਦ ਹੁੰਦੀ ਆ ਉਹਨੂੰ ਭਿਓ ਕੇ ਰੱਖੋ। ਸਵੇਰ ਤੱਕ ਹਾਂਜੀ ਰਾਤੀ ਭਗੋ ਸਵੇਰੇ ਉਹ ਫੁੱਲ ਜਾਂਦੀ ਹੈ ਕਈ ਉਹ ਲੈਂਦੇ ਦੇ ਨੇ ਉਹ ਉਹ ਵੀ ਪਾ ਕੇ ਵਰਤਾਂਦੇ ਨੇ। ਮਤਲਬ ਸਾਡੇ ਇੱਥੇ ਮੈਕਸੀਮਮ ਜਿਆਦਾਤਰ ਐਹੀ ਏ ਕਿ ਰਾਤੀ ਮਤਲਬ ਆਪਾਂ ਦੇਖਿਆ ਕਿ ਕਿਧਰੇ ਨਾ ਕਿਧਰੇ ਸਵੀਲ ਵਗੈਰਾ ਲੋਕਾਂ ਨੇ ਲਾਈ ਹੁੰਦੀ ਗਰਮੀ ਚ ਲੋਕ ਕੀ ਆ ਜਾ ਰਹੇ ਉਹਨਾਂ ਵਾਸਤੇ ਉਹਨਾਂ ਚ ਵੀ ਇਹ ਸਭ ਪਾ ਕੇ ਰੱਖਦੇ ਨੇ।
ਹੋਰ ਹੋਰ ਇਸ ਤੋਂ ਇਲਾਵਾ ਵੀ ਤੇ ਹੈ।
ਹਾਂਜੀ ਹਾਂਜੀ, ਇਸ ਤੋਂ ਇਲਾਵਾ ਸਬ ਸੇ ਵਧੀਆ ਚੀਜ਼। ਹਾਂਜੀ ਹਾਂਜੀ ਦੱਸੋ?
ਇੱਕ ਲੱਛੇ ਵਾਲੀ ਘੁੰਲਕ ਹੁੰਦੀ ਹੈ। ਆ ਰੋਡ ਦਾ ਉਹ ਬੜੀ ਠੰਡੀ ਹੁੰਦੀ ਐ ਉਹਦੇ ਚ ਮਿੱਠਾ ਵਗੈਰਾ ਪਾਂਦੇ ਨੇ। ਮਿੱਠਾ ਵਗੈਰਾ ਪਾ ਕੇ ਖਾਦੇ ਨੇ ਬੜੀ ਗਰਮੀ ਰਾਹਤ ਮਿਲਦੀ ਐ ਜਿਵੇਂ ਤਿਲਾ ਕੁੁਲਫੀ ਹੋ ਗਈ।
ਹਾਂਜੀ ਬੜੇ ਤਰ੍ਹਾਂ ਦੀ ਕੁਲਫੀ ਹੁੰਦੀ ਹੈ।
ਤਿੱਲਾ ਕੁਲਫੀ
ਹਾਂ ਮਤਲਬ ਕਾਫੀ ਤਰ੍ਹਾਂ ਦਾ ਬੈਨੀਫਿਟ ਹੈ ਕਈਆਂ ਨੂੰ ਮੈਂ ਕਈ ਦੇਖੇ ਨੇ ਜਿਵੇਂ ਇੱਕ ਟਾਈਮ ਦਹੀ ਖਾਣੀ ਖਾਣੀ ਹੀ ਖਾਣੀ ਉਹ ਇਸ ਕਰਨ ਖਾਂਦੇ ਨੇ। ਕਿ ਬਈ ਸਾਡੇ ਸਰੀਰ ਚ ਸਭਸੇ ਵਧੀਆ ਹੁੰਦੀ ਦਹੀ ਮਤਲਬ ਫਾਇਦੇਮੰਦ ਚੀਜ਼ ਹੁੰਦੀ ਐ ਦਹੀਂ ਉਹਦੇ ਖਾਣ ਨਾਲ ਪੇਟ ਵੀ ਸਹੀ ਰਹਿੰਦਾ ਸਭ ਕੁਛ ਸਹੀ ਰਹਿੰਦਾ।
ਗਰਮੀ ਤੋਂ ਬਚਾਅ ਵਾਸਤੇ ਅਗਰ ਨਮਕ ਲਗਾ ਕੇ ਪਿਆਜ਼ ਖਾਧਾ ਜਾਏ ਤੇ ਉਹ ਬੜਾ ਵਧੀਆ ਓਹਦੇ ਨਾਲ ਲੂ ਨੀ ਲੱਗੇਗੀ। ਪਿਆਜ ਪਿਆ ਪਿਆਜ ਕੱਟ ਕੇ ਉੱਪਰ ਨਮਕ ਲਗਾ ਕੇ ਉੱਪਰ ਨਿੰਬੂ ਅੱਗੇ ਕਰਦੇ ਉਹ ਜੋੜ ਦੇਵੇ ਤੇ ਉਹਦੇ ਨਾਲ ਵੀ ਲੂਹ ਨੀ ਲੱਗਦੀ ਗਰਮੀ ਤੋਂ ਬੜੀ ਰਾਹਤ,
ਪਿਆਜ ਤੇ ਓਦਾਂ ਵੀ ਜੇ ਬੰਦਾ ਖਾਏ ਤੇ ਵਧੀਆ ਹੁੰਦਾ ਹੈ ਅੱਖਾਂ ਦੀ ਰੋਸ਼ਨੀ ਵਸਤੇ ਚਸ਼ਮਾ ਨੀ ਲੱਗਦਾ। ਹੋਰ ਵੀ ਪਿਆਜ਼ ਦੇ ਬੈਨੀਫਿਟ ਹੈ ਲੂ ਤੋਂ ਤੇ ਬਚਾਂਦਾ ਹੀ ਹੈ। ਪਰ ਏ ਅੱਜ ਕੱਲ੍ਹ ਏਹੀ ਮਹੀਨੇ ਲੂ ਹੁੰਦੀ ਐ ਦੋ ਮਹੀਨੇ ਤਿੰਨ ਮਹੀਨੇ ਜੂਨ ਜੁਲਾਈ ਲੂ ਥੋੜ੍ਹੀ ਜਿਆਦਾ ਹੁੰਦੀ ਐ। ਤੇ ਬਸ ਇਹ ਐ ਲੂ ਤੋਂ ਬਚਣ ਲਈ ਸਾਨੂੰ ਗਰਮੀ ਤੋਂ ਬਚਣ ਲਈ ਆਪਣਾ ਧਿਆਨ ਰੱਖਣ ਵਸਤੇ ਕੁਛ ਨਾ ਕੁਛ ਖਾ ਲੈਣਾ। ਚਾਹੀਦਾ ਕਾਫ਼ੀ ਗਰਮੀ ਨੂੰ ਮਤਲਬ ਰਾਹਤ ਕਰਨ ਵਸਤੇ ਗਰਮੀ ਨੂੰ ਘੱਟ ਕਰਨ ਵਸਤੇ ਬੜੀ ਚੀਜ਼ਾਂ ਪਰ ਅੱਜ ਕੱਲ ਕੋਈ ਖਾਂਦਾ ਨਹੀਂ ਕਿਉਂ ਅੱਜ ਕੱਲ ਲੋਕੀ। ਬਸ ਦੇਖਦੇ ਨੇ ਆਪਾਂ ਬਸ ਏ ਬਜ਼ਾਰੋਂ ਥੋੜਾ ਜਿਹਾ ਕੁਲਚੇ ਛੋਲੇ ਖਾਲੇ ਜਾਂ ਆਪਾਂ ਕੁਛ ਫਾਸਟ ਫੂਡ ਖਾ ਲਿਆ ਰਾਤ ਨੂੰ ਘਰ ਆਗੇ ਮਤਲਬ ਇਹ ਚੀਜ਼ ਵੱਲ ਜ਼ਿਆਦਾ ਧਿਆਨ ਨੀ ਦਿੰਦੇ ਅੱਜ ਕੱਲ ਲੋਕੀ ਮਤਲਬ ਪੁਰਾਣੇ ਬਜ਼ੁਰਗ ਦਿੰਦੇ ਸੀ ਬਈ ਦੁਪਿਹਰੇ ਲੱਸੀ ਪੀ ਲੀ।
ਹੂੰ,
ਹੋਰ ਕੁਛ ਖਾ ਲਿਆ ਆਪਾਂ ਦਹੀਂ ਖਾ ਲਈ। ਕਈ ਕਈਆਂ ਦੀ ਹਜੇ ਵੀ ਕਈ ਐਸੇ ਐਸੇ ਬਜ਼ੁਰਗ ਹੈ ਜਿਹਨਾਂ ਦੀ ਰੋਟੀ ਨੇ ਲੱਸੀ ਤੋਂ ਬਿਨਾਂ ਰੋਟੀ ਨੀ ਖਾਂਦੇ। ਦਹੀਂ ਤੋਂ ਬਿਨਾਂ ਰੋਟੀ ਨੀ ਖਾਂਦੇ ਪਰ ਜਿਹੜੇ ਅੱਜ ਕੱਲ੍ਹ ਦੇ ਬੱਚੇ ਨੇ ਐਂ ਫਾਸਟ ਫੂਡ ਖਾ ਲਿਆ ਆਪਣਾ ਇੱਕ ਰੋਟੀ ਖਾਈ ਬਸ ਛੁ ਠੀਕ ਤੇ ਉਸ
ਫਾਸਟ ਫੂਡ ਦੇ ਨਾਲ ਤੇ ਫੇਰ ਬੰਦੇ ਦੀ ਗਰੋਥ ਚ ਫ਼ਰਕ ਪੈਂਦਾ।
ਹਾਂ ਫੇਰ ਸ਼ਰੀਰਾਂ ਚ ਜਾਨ ਨੀ ਰਹਿੰਦੀ।
ਸਰੀਰ ਚ ਜਾਨ ਨੀ ਰਹਿੰਦੀ ਨਾ।
ਫੇਰ ਹਾਂ ਫੇਰ ਦਵਾਈਆਂ ਦੇ ਪੈਸੇ ਫੇਰ ਉਸ ਖਾਣ ਤੋਂ ਜ਼ਿਆਦਾ ਦਵਾਈਆਂ ਤੇ ਪੈਸੇ ਲੱਗਦੇ ਨੇ ਇਸ ਤੋਂ ਵਧੀਆ ਬੰਦਾ ਨਹੀਂ ਨਹੀਂ ਸਿਰਫ ਲੰਚ ਵੇਲੇ ਦਹੀਂ ਖਾ ਲਏ ਦਹੀਂ ਨੀ ਖਾਣੀ ਉਹਦੀ ਲੱਸੀ ਬਣਾ ਲਏ ਲੱਸੀ ਬਣਾ ਰਿੜਕ ਕੇ ਉਹ ਪੀ ਲਏ। ਸਭਸੇ ਬੈਸਟ ਹੈ ਕਿ ਘਰ ਆਪਣਾ ਦਹੀਂ। ਦੁੱਧ ਲਵੋ ਘਰ ਖੱਟਾ ਲਾਓ ਆਪਣੇ ਘਰ ਦੀ ਦਹੀਂ ਸਬਸੇ ਬੈਸਟ ਹੁੰਦੀ ਹੈ।
ਹੂੰ, ਓਹੀ ਚਾਹੇ ਲੱਸੀ ਬਣਾਓ ਚਾਹੇ ਬੂੰਦੀ ਪਾ ਲੋ ਚਾਹੇ ਜਿਵੇਂ ਮਰਜ਼ੀ ਕਰ ਲਓ।
ਹਾਂ ਮਤਲਬ ਜਦੋਂ ਤੁਹਾਨੂੰ ਲੱਗੇ ਕਿ ਸਾਡੇ ਸਰੀਰ 'ਚ ਮਤਲਬ ਗਰਮੀ ਨਾ ਹੋਏ ਜਾਂ ਕੁਛ ਨਾ ਹੋਏ। ਕਿਉਂਕਿ ਗਰਮੀ ਦੇ ਨਾਲ ਦਾਣੇ ਵੀ ਨਿਕਲ ਜਾਂਦੇ ਨੇ ਕਾਫ਼ੀ ਕੁਛ ਹੋ ਜਾਂਦਾ।
ਗਰਮੀ ਨੂੰ ਘੱਟ ਲਈ ਘੱਟ ਕਰਨ ਲਈ ਲੇਕਿਨ ਦਹੀ ਹੀ ਬੈਨੀਫਿਟ ਹੈ।
ਹਾਂ, ਦਹੀਂ ਦਾ ਬਹੁਤ ਬੈਨੀਫਿਟ ਹੋਰ ਵੀ ਨੇ ਜਿਵੇਂ ਦਹੀਂ। ਨਹੀਂ ਤੁਸੀਂ ਵੀ ਕੁਛ ਕਰਨਾ ਦਹੀਂ 'ਚ ਆਪਣਾ। ਆਪਣਾ ਦਹੀਂ ਪਿੱਛੇ ਤੁਸੀਂ ਉਹ ਪਾਓ ਕੀ ਕਹਿੰਦੇ ਨੇ 'ਪਿਆਜ, ਟਮਾਟਰ, ਖੀਰਾ। ਤੇ ਔਰ ਉਸ ਚ ਹਲਕਾ ਜਾਂ ਨਮਕ ਛਿੜਕ ਕੇ ਉਹ ਲੈ ਲੋ ਸਭਸੇ ਵਧੀਆ ਥੋੜ੍ਹਾ ਜਿਹਾ ਚਾਟ ਮਸਾਲਾ ਪਾ ਕੇ ਬਣਾ ਕੇ ਵਧੀਆ ਜੀ ਦਹੀਂ।
ਹੈ,